ਹੈਲੋ ਹਾਂ ਵੰਸ਼ ਠੀਕ ਏ?
ਹਾਂਜੀ ਤੁਸੀਂ ਸੁਣਾਓ ਤੁਸੀਂ ਠੀਕ ਓ
ਹਾਂ-ਹਾਂ ਵਧੀਆ। ਕੁਛ ਨੀ ਯੂਨੀਵਰਸਿਟੀ ਵੀ ਵੇਖਣ ਦੀ ਹੀ।
ਅੱਛ ਮੈਂ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਵੇਖਦਾ ਪਯਾ।
ਅੱਛਾ।
ਹਮ
ਠੀਕ ਏ ਹੋਰ ਦੱਸ ਰੋਟੀ ਰੂਟੀ ਖਾ ਲੀ ਸਵੇਰ ਦੀ।
ਹਾਂ ਸਵੇਰ ਦੀ ਤੇ ਖਾ ਲੀ ਸੀ।
ਅੱਛਾ -ਹਾਂ ਖਾਲੀ।
ਕੀ ਖਾਧਾ ਸੀ?
ਮੈਂ ਖਾਧੀ ਹੀ ਪਰੌਂਠੀਆਂ ਨਾਲ ਮਲਾਈ।
ਅੱਛਾ।
ਹਮ ਤੂੰ ਕੀ ਖਾਧਾ ਹੀ?
ਮੈਂ ਖਾਦੀ ਤਾਂ ਮੈਂ ਵੀ ਪਰੌਂਠੀਆਂ ਸੀ, ਤੇ ਪਰ ਨਾਲ ਮੈਂ ਓ ਖਾਧਾ ਸੀ ਮੱਖਣ।
ਅੱਛਾ।
ਬਾਦ 'ਚ ਬਸ ਚਾਏ ਪੀਤੀ ਥੋੜੀ ਜੀ। ਬਸ ਹੁੁਣ ਮੈਂ ਜ
ਅੱਛਾ।
ਹੂੰ ਹੋਰ-ਤੁਸੀਂ -ਤੁਸੀਂ ਕੀ ਵੇਖਦੇ ਪੇ ਓ ਟੀ ਵੀ ਤੇ।
ਮੈਂ ਵੀ ਤਾਰਿਕ ਮਹਿਤਾ ਕਾ ਉਲਟਾ ਚਸ਼ਮਾ ਈ ਵੇਖਣ ਦੀ ਆਂ।
ਤਾਨੂੰ ਪਤਾ ਓਦੇ ਉੱਤੇ ਇੱਕ ਐਪੀਸੋਡ ਹੈਗਾ, ਜਿਦੇ ਵਿੱਚ ਓ ਭੂਤ ਆ ਜਾਂਦਾ।
ਹਾਂ ਓਹੀ ਵੇਖਣ ਦੀ ਆ ਓਹੀ।
ਅੱਛਾ।
ਹਮ ਲੱਗਣ ਤਾਂ ਵਧੀਆ ਦਿਆ।
ਅੱਛਾ ਮਤਲਬ ਓਈ ਏ ਹਸਾਨ ਡਿਆ।
ਹਾਂ ਹਾਂ।
ਤੇ
ਹੋਰ ਬਸ ਕੁਛ ਨੀ ਦੱਸਿਆ ਤਾਂ ਹੈਗਾ ਓ ਵੇਖ ਓ ਟੀਵ 'ਚ ਵੇਖ ਵੇਖ। ਇ ਊਈ ਹੁੰਦਾ। ਕਾਰ ਆਈ ਆ।
ਅੱਛਾ ਜਿਵੇਂ ਲਾਲ ਕਾਰ ਆਂਦੀ ਆ ਓਥੇ ਨਾ।
ਹਾਂ ਆਹ ਕੌਣ ਐ, ਅੱਛਾ ਭੂਤਨਾਥ। ਅੱਛਾ ਅੱਛਾ ਭੂਤਨਾਥ ਫਿਲਮ ਦੀ ਪ੍ਰਮੋਸ਼ਨ ਕਰਨ ਆਇਆ।
ਅੱਛਾ -ਤੇ ਮੈਨੂੰ ਪਤਾ ਕੀ ਲੱਗਿਆ ਹੀ ਮਿਨੂੰ ਲਗਿਆ ਓ ਦੂਸਰਾ ਐਪੀਸੋਡ ਏ।
ਨਈ ਨਈ ਓ ਤਾਂ ਓ 'ਚ ਤਾਂ ਬੜੇ ਛੋਟੇ ਛੋਟੇ ਹੀ ਟੱਪੂ ਸੇਨਾ ਵਰੀ।
ਅੱਛਾ।
ਹਾਂ
ਤਾਂਈਓ ਕੁਛ ਲੱਗਦਾ ਲੱਗਦਾ ਪਿਆ ਹੀ।
ਹਾਂ ਕੁਛ ਲਗ ਜਿਆ।
ਅੱਛਾ ਮਿਲਿਆ ਨੀ ਅਜੇ ਤੱਕ।
ਕੀ ਨੀ ਮਿਲਿਆ?
ਓਈ ਭੂਤਨਾਥ ਅਮਿਤਾਭ ਬੱਚਨ।
ਨਾ ਓ ਤੇ ਸ਼ੈਦ ਹੋਣ ਅਗਲੇ ਐਪੀਸੋਡ 'ਚ ਹੋਏਗਾ।
ਅੱਛਾ।
ਹਾਂ ਹੋਰ ਮੈਂ ਦੂਸਰਾ ਪਾਟ ਲਾਵਾਂ, ਦੂਸਰਾ ਐਪੀਸੋਡ ਲਾਵਾਂਗੀ ਹੁਣ ਓਦਾ।
ਅੱਛਾ ਤੇ ਪੂਰਾ ਦਿਨ ਆ ਈ ਵੇਖੋਗੇ।
ਨਹੀਂ ਬਸ ਅੱਗੇ ਕਰ ਕਰਕੇ ਬਸ ਪੈਕ ਕਰ ਦੇਣਾ ਹੁਣ
ਅੱਛਾ
ਹਮ
ਹੋਰ ਤੁਸੀ ਅਜ ਉਠੇ ਕਿਨੇ ਵਜੇ
ਮੈਂ ਅੱਜ ਉੱਠੀ ਸੀ ਪੌਣੇ ਛੇ ਵਜੇ ਉੱਠੀ ਸੀ
ਅੱਛਾ
ਹਮ ਤੂੰ ਕਿੰਨੇ ਵਜੇ ਉਠਿਆ ਸੀ
ਮੈਂ ਵੀ ਕੁਛ ਇੰਨੇ ਵਜੇ ਪੰਜ ਚਾਲੀ ਪੰਜ ਪੰਤਾਲੀ ਪੌਣੇ ਛ ਹੀ ਮੰਨ
ਅੱਛਾ
ਹਮ
ਠੀਕ ਹੈ ਹੋਰ
ਬਸ ਤੂੰ ਏ ਜੀ ਚਲਾਇਓ ਹੈ
ਏਸੀ ਚ ਲਾਇਆ ਸ਼ਾਇਦ ਮੈਂ ਨੀ ਬੈਠੀ ਪਰ ਏ ਸੀ ਚ ਪਰ ਲਾਈਟ ਹੀ ਗਈ ਹੋਈ ਹੈ
ਅੱਛਾ ਹਾਂ ਹਡ ਵੀ ਇਧਰ ਲਾਈਟ ਗਿਏ ਹੋਈ
ਅੱਛਾ
ਪੱਖਾ ਤੇ ਚੱਲਦਾ ਹੀ ਹੋਏਗਾ ਇਨਵੇਟਰ ਤੇ
ਪੱਕਾ ਵੀ ਚੱਲਣ ਡ ਇਨਵੇਟਰ ਤੇ ਟੀ ਵੀ ਇਨਵੇਟਰ ਤੇ ਚੱਲਣ ਡ ਆ
ਅੱਛਾ ਫੇਰ ਤਾਂ ਲਾਈਟ ਵੀ ਇਨਵਰਟਰ ਤੇ ਚੱਲਦੀ ਐ।
ਲਾਈਟ ਵੀ ਇਨਵੇਰਟਰ ਤੇ ਚੱਲਣ ਦੀ ਐ। ਕਿਉਂਕਿ ਲਾਈਟ ਆਉਣ ਹੀ ਨਹੀਂ ਦਈ ਤੇ ਸਾਰਾ ਕੁਛ ਇਨਵੇਟਰ ਤੇ ਹੀ ਚੱਲਣਗੇ।
ਹਾਂ ਆਵੀ ਗੱਲ ਐ ਪੁਆਇੰਟ ਤਾਂ ਹੈ ਤੁਹਾਡੀ ਗੱਲ
ਹਾਂ ਹਾਂ
ਤੇ ਕੀ ਕਹਿਣ ਲੱਗਾ ਸੀ ਮੈਂ
ਮੈਨੂੰ ਕੀ ਪਤਾ ਤੂੰ ਕੀ ਕਹਿਣ ਲੱਗਾ ਸੀ?
ਨਹੀਂ ਮੈਂ ਕਹਿਣ ਲੱਗਾ ਸੀ ਕਿ ਬਾਰਿਸ਼ ਆਈ ਸੀ ਅੱਜ?
ਹਾਂ ਆਈ ਸੀ ਬਾਰਿਸ਼ ਹੋਰ ਗਰਮੀ ਕਰ ਗਈ ਏ।
ਅੱਛਾ ਜੀ ਸਾਡੇ ਇੱਧਰ ਵੀ ਆਈ ਸੀ ਸਾਡੇ ਤਾਂ ਫਿਰ ਬਹੁਤ ਗਰਮੀ ਹੋਈ ਪਈ ਹੁਣ
ਅੱਛਾ ਉਹ ਵੇਖ ਟੀ ਵੀ ਚ ਵੇਖ ਇੱਕ ਵਾਰੀ ਉਹਨੇ ਵੇਖ ਲਈ ਜੇਠਾ ਲਾਲ ਨੇ ਉਹ ਘਰ
ਅੱਛਾ ਅੱਛਾ ਲਾਈਵ ਚੱਲ ਰਿਹਾ ਪਰ ਚਲੋ ਮੈਂ ਵੇਖਣਾ ਆਪਣੇ ਘਰ ਆਪਣੇ ਟੀ-ਵੀ ਚ।
ਅੱਛਾ ਹਾਂ ਹਾਂ
ਹਾਂ ਉਹ ਵੇਖੋ ਜੇਠਾ ਲਾਲ ਵੀ ਵੇਖ ਲ ਗੱਡੀ ਚ ਕੋਈ ਨਹੀਂ ਬੈਠਾ ਹੋਇਆ ਵਿੱਚ।
ਹਾਂ ਅਜੇ ਉਹਨੂੰ ਇੰਨੀ ਦੂਰੋਂ ਵੇਖਦਾ ਨੀ ਨਾ ਕਿ ਕੋਈ ਕਾਰ ਚਲਾਉਦੇ ਜਾਂ ਨਹੀਂ।
ਕਿਨੂੰ ਨੀ ਵੇਖਦੇ ਹੁਣ?
ਉਹ ਖੁੱਲ ਗਿਆ ਦਰਵਾਜਾ।
ਓਹੀ ਨਾ ਖੁੱਲਿਆ ਗਿਆ ਵੇ।
ਹਾਂ
ਕੋਈ ਹੈ ਨਹੀਂ ਅੰਦਰ ਓਹ ਉਹ ਦੇਖ ਹੁਣ ਇਨਾ ਵੱਡਾ ਅਮਿਤਾਬ ਬਚਨ ਉੱਥੇ ਛੁਪਿਆ ਤਾਂ ਹੋਏਗਾ ਨੀ। ੳਹ ਛੁੱਪਿਆ ਹੁੰਦਾ ਤਾਂ ਵਿਖ ਜਾਂਦਾ।
ਹੁਣ ਉਹਨੂੰ ਸਿਰ ਪਰਛਾਈ ਪਰਛਾਈ ਵਿਖੇਗੀ ਵੇਖੀ। ੳਏ ਹਾ ਹਾ ਹਾ ਕੀ ਹੋਣ ਦਿਆ ਏ?
ਜੇਠਾ ਲਾਲ ਪੂਰਾ ਹੈਰਾਨ ਹੋ ਗਿਆ।
ਹਾਂ।
ਹਾ -ਹਾ- ਹਾ
ਮੈਂ ਤਾਂ ਇੰਨੇ ਚ ਅੰਦਰ ਹੀ ਭੱਜ ਜਾਂਦੀ ਫਟਾਫਟ। ਮੈਂ ਤਾਂ ਕੱਲੀ ਕਾਰ ਨੂੰ ਹੀ ਵੇਖ ਕੇ ਭੱਜ ਜਾਂਦੀ।
ਹਾਂ। ਕਿ ਮਤਲਬ ਸਾਰੇ ਸੁੱਤੇ ਹੋਏ ਨੇ ਉਹ ਉਹ ਪਰਛਾਈ ਵੱਡੀ ਹੁੰਦੀ। ਦੱਸ ਕੀ ਹੁੰਦਾ ਉਹਨੂੰ।
ਹੁਣ ਬੁਲਾ ਕੇ ਲਿਆਏਗਾ ਕੀਨੂੰ
ਆ ਹੁਣ ਅੰਦਰ ਹੋਇਆ। ਤੁਹਾਨੂੰ ਪਤਾ ਕਾਲੂ ਮਦਾਰੀ ਵੀ ਆ ਗਿਆ।
ਅੱਛਾ। ਮੈਂ ਵੀ ਹੁਣੀ ਵੇਖਿਆ।
ਹੈਲੋ ਮੈਮ। ਅੱਛਾ।
ਕਲਸ ਮੰਨ
ਓ ਇਹਨੂੰ ਕਿਵੇਂ ਬੈ ਗਿਆ ਸੋਫੇ ਤੇ।
ਹਾਂ
ਕਰਦੇ ਕੀ ਪਏ ਨੇ। ਮੈਨੂੰ ਸਮਝ ਨੀ ਆਉਂਦਾ ਪਿਆ। ਅੱਛਾ!
ਹਾਂ।
ਆਈ ਸੋ ਪਤਾ ਨੀ ਕੀ ਲਿਖਦਾ ਪਿਆ। ਉਹ ਥੱਲੇ ਇੰਗਲਿਸ਼ ਚ ਲਿਖਿਆ ਨਾ ਬ ਅੰਗਰੇਜ਼ੀ
ਹਾਂ। ਦਿਆ ਜਾਏਗੀ ਉਹਬਾਹਰ
ਦਿਆ। ਕੀ ਗੱਲ ਕਰਦੇ ਪਏ ੳ? ਦਸ਼ ਕੀ ਗੱਲ ਕਰਦੇ ਪਏ ਤੁਸੀਂ?
ਕੁਛ ਨੀ ਕੁਛ ਨੀ। ਮੈਂ ਉਹਨੂੰ ਕਹਿਣਦੀ ਸੀ।
ਅੱਛਾ। ਮੈਨੂੰ ਲੱਗਿਆ ਮੈਨੂੰ ਕਹਿੰਦੇ ਪਏ ਓ। ਅੱਛਾ ਕੀ ਹਾ ਹਾ ਨਾ ਜੀ। ਉਹ ਉਹ ਗਾਇਬ ਵੀ ਹੋ ਗਈ ਆਪਣੇ ਆਪ ਹੀ।
ਹਾਂ। ਆਵਾਜ਼ ਨੀ ਕਰਨੀ ਅਜੇ ਮੈਂ ਫੋਨ ਤੇ ਗੱਲ ਕਰਨ ਦੀ ਆ।
ਤੈਨੂੰ ਕੌਣ ਬੋਲਦਾ ਪਿਆ ਸੀਗਾ?
ਆਹ ਕਿਰਨਜੋਤ ਏ।
ਕੌਣ? ਅੱਛਾ।
ਹੁਣ ਫੋਨ ਕਰਨਗੇ। ਸੋਸਾਇਟੀ ਚ ਕਿਸੇ ਨੂੰ।
ਅੱਛਾ। ਹਾਂ ਤਾਂਪੂ ਨੀਚੇ ਨੂੰ ਭਜਦਾ ਪਿਆ। ਹੁਣ
ਹਾਂ।
ਲਿਓ ਪਤਾ ਨੀ ਕੀ ਲਿਖਿਆ ਨੀੱਚੇ ਅੰਗਰੇਜ਼ੀ ਦਾ। ਆ ਦੇਖੋ। ਉੱੱਠ ਖੜਾ ਹੋਇਆ ਜੇ। ਹਾਂ। ਇਹ ਅਮਿਤਾਭ ਬੱਚਨ ਵੀ ਲਾਲ ਗੱਡੀ ਦੇ ਉੱਪਰ ਬੈਠਾ।
ਉਹ ਕੁੱਛ ਕਹਿਣ ਦਿਆ ਈ।
ਹਾਂ। ਪਤਾ ਨੀ ਕੀ ਬੇਚਾਰਾ ਜੇਠਾ ਲਾਲ ਚੰਪਕ ਲਾਲ ਗੜ੍ਹਾ। ਹਾਂ। ਹੋ ਲਓ ਜੀ।
ਉਹਨਾਂ ਦੀ ਖਿੜਕੀ ਕੋਈ ਖਿੜਕਾਣ ਦਿਆ। ਅੱਛਾ। ਇੱਕ- ਇੱਕ ਕਰਕੇ ਸਾਰਿਆਂ ਨੂੰ ਡਰਾਏ ਗਾ।
ਹਾਂ। ਫੇਰ ਸਾਰੇ ਬਾਹਰ ਆ ਜਾਣਗੇ। ਮਤਲਬ ਐਪੀਸੋਡ ਨੂੰ ਕਿੱਧਰ ਲੰਬਾ ਕਰਨਾ ਹੁੰਦਾ ਇਹਨਾਂ ਨੇ।
ਹਾਂ ਆ ਕੈਮਰਾ ਵੇਖਿਆ ਕਿਵੇਂ ਕਮਾ ਆਦੇ ਨੇ
ਹਾਂ ਔਰ ਤੇੇ ਟੇਡਾ ਕੈਮਰਾ ਰੱਖਣ ਦਾ ਕੀ ਹੋ ਜੇ ਗਾ
ਹਾਂ ਉਹ ਥੋੜਾ ਹੋਰਲ ਜਿਹਾ ਐਪੀਸੋਡ ਬੂਤ ਵਾਲਾ ਆ ਵੇਖੇ ਗਾ ਨਾ
ਅੱਛਾ ਆ ਤਾਂ ਕਰਕੇ ਏ ਹੋਰ ਪਹਿਲੇ ਦੋ ਦਿਨ ਤਾਂ ਮਤਲਬ ਕਾਨ ਵੀ ਗਰਮੀ ਸੀ ਈ ਪਰਸੋਂ ਤੇ ਚੌਥਨ ਮਤਲਬ ਬਿਲਕੁਲ ਠੰਡਾ ਰਿਹਾ ਸੀ
ਹਾਂ ਹਾਂ ਕੱਲ ਵੀ ਠੀਕ ਈ ਫੇਰ ਵੀ ਅੱਜ ਜ਼ਿਆਦਾ ਹੀ ਗਰਮੀ ਐ ਕੱਲ ਰਾਤ ਨੂੰ ਹੋ ਗਈ ਸੀ ਬਹੁਤ ਗਰਮੀ ਈ
ਨਹੀ ਕੱਲ ਰਾਤ ਨੂੰ ਵੀ ਠੀਕ ਠੀਕ ਸੀ ਜੇ ਵੇਖਿਆ ਜਾਵੇ ਮੈਂ ਉੱਪਰ ਗਿਆ ਹੀ ਹਵਾ ਚੱਲਦੀ ਪਈ ਸੀ ਈ
ਹਾਂ ਉਵੇ ਉਵੇ ਹੱਥ ਆ ਗਿਆ ਕੋਈ
ਭਾਮਾ ਆ ਠੰਡਾ ਈ ਮੌਸਮ ਹੈਗਾ ਜਿਹਦਾ ਵੈਸੇ ਏ
ਸਹੀ ਗੱਲ ਏ ਮੈਨੂੰ ਤਾਂ ਠੰ ਠੰਢ ਹੀ ਪਸੰਦ ਏ ਗਰਮੀਆਂ ਨੀ ਪਸੰਦ ਹੈਗੀਆਂ
ਕੁੱਛ ਹੈਏ ਗਰਮੀਆਂ ਚ ਕੀ ਰੱਖਿਆ ਐ ਬਾ ਗਰਮੀ ਨੂੰ ਤੁਸੀਂ ਰੋਕ ਈ ਨਹੀਂ ਸਕਦੇ ਏ ਸਰਦੀਆਂ ਨੂੰ ਤੁਸੀਂ ਫੇਿਰ ਵੀ ਰੋਕ ਲੋਓਗੇ ਏ
ਹਾਂ ਆ
ਬਸ ਇੱਥੇ ਇੱਕ ਤਾਂ ਆ ਏ ਸੀ ਚਲਾਓ
ਹਾਂ ਇੱਕ ਈ ਕਮਰੇ ਚ ਬੈਠੇ ਰਹੋ ਨਾ ਕੋਈ ਕੰਮ ਹੋਏ ਨਾ ਕੁਛ ਆ
ਆ ਹੁਣ ਸਰਦੀਆਂ ਚ ਕੀ ਏ ਪੱਖਾ ਚਲਾਦੀ ਵੀ ਕ ਕਦੇ ਕਈ ਵਾਰੀ ਲੋੜ ਨਹੀਂ ਪੈਂਦੀ ਈ
ਹਾਂ ਉਹਵੇ ਹੋੋ ਜੇਠਾ ਲਾਲ ਤੇ ਕਰਕੇ ਏ ਨੇ
ਅੱਛਾ ਜੇਠ ਨਾਲ ਦਕਾਨ ਕਰੀ ਨਹੀਂ ਜੀ ਹਾਥੀ ਤੇ ਚੜ ਘਰ ਕੇ ਆਏ ਨੇ ਮੇਰੇ ਖਿਆਲ ਨਾਲ
ਹਾਂ
ਹਾ ਆ ਸਪੈਸ਼ਲ ਛੱਬੀ ਵੀ ਹੈਗੀ ਐ ਨੀਚੇ ਉਹ ਵੀ ਫਿਲਮ ਮੇ ਕਾ ਅਕਸ਼ੇ ਕੁਮਾਰ ਚ
ਸਪੈਸ਼ਲ ਛੱਬੀ ਹੋਣਾ ਆ
ਟੇਨ ਥਰੀ ਡੇ ਫਿਲਮ ਵੇਖੀ ਐ ਤੁਸੀਂ ਈ
ਵੇਖੀਏ ਵੇਖੀਏ ਵਧੀਆ ਮੂਵੀ ਏ ਉ ਵੀ ਈ ਉਹਦੇ ਚ ਅਮਿਰ ਖਾਨ ਏ ਤੇ ਹੋਰ ਉਹਨਾ ਦਾ ਨਾਮ ਮੈਨੂੰ ਪਤਾ ਨੀ ਹੈਗਾ ਆਰ ਮਾਤਵਨ ਤੇ ਹੋਰ ਦੂਸਰੇ ਦਾ ਨਾਮ ਨੀ ਪਤਾ ਮੈਨੂੰ
ਅੱਛਾ ਇੱਕ ਵਾਰੀ ਨੀਚੇ ਕਰਿਓ ਕਰੋ ਚੋ ਸਈ ਹਾਂ ਮੈਨੂੰ ਵੀ ਨੀ ਸ਼ਾਇਦ ਪਤਾ ਓਦਾ ਅਸਲੀ ਨਾਮ ਸਾਦ ਪਤਾ ਵੀ ਹੋਵੇ ਭੁੱਲ ਗਿਆ ਹੋਵਾਂਗਾ ਵੈਸੇ ਮੈਨੂੰ ਉਹ ਪਤਾ ਜੀ ਰਾਜੂ ਰਸਤੋਗੀਏ ਉਦਾ ਨਾਮ ਫਿਲਮ ਦੇ ਵਿੱਚ
ਹਾਂ ਆ
ਗੋਦਮਾਲ ਦੇ ਵਿੱਚ ਵੀ ਆਇਆ ਹਾਂ
ਉਹ ਵੀ ਕੀ ਕਹਿੰਦੇ ਸਾਡਾ ਕੋਈ ਦੋਸਤ ਸਰਪ੍ਰਜ਼ ਦੇਣ ਲਈ ਆਇਆ ਸੀ
ਅੱਛਾ ਆ ਹਾ ਆ ਆ ਆਪਣੇ ਵੱਲੋਂ ਸੋਚੇ ਜਾਂਦੇ ਐ ਹ ਹਾਹਾ ਹਾਂ ਉਹ ਅੱਛਾ ਆ ਥੋੜੀ ਕ ਦੱਸ ਪਾਏਗਾ ਆ
ਸੋਲੀ ਈ ਥੋੜੀ ਤਾਕਤ ਹੈਗੀ ਉਹ ਡਰਦਾ ਨੀ ਹੈਗਾ
ਅੱਛਾ। ਹੈ, ਆ ਵੀ ਅਮਿਤਾਭ ਬੱਚਨ ਨੂੰ ਪਤਾ ਐ, ਜਦੋਂ ਉਹ ਆਉਂਦੇ ਨੇ ਬਾਹਰ ਉਹੀ ਜਾਣ ਕੇ ਬਸ ਤੰਗ ਕਰਨ ਵਾਸਤੇ ਉਹਨਾਂ ਨੂੰ ਸੁੱਤੇ ਹੋਏ ਨੂੰ, ਕਹਿੰਦਾ ਵੀ ਅੱਧੀ ਰਾਤ ਨੂੰ ਪਿਆ ਏ।
ਹਾਂ।
ਹਾਂ। ਭਾਵੇਂ ਕੋਈ ਵੀ ਵਡਾ ਸੁਪਰ ਸਟਾਰ ਅੱਧੀ ਰਾ-ਰਾਤ ਨੂੰ ਆਈ ਤੰਗ ਕਰੇਗਾ ਨਾ ਮੈਂ- ਚਪੇੜਾ ਮਾਰਦਾ ਗਾ ਮੂੰਹ ਤੇ
ਜ਼ਿਆਦਾ ਈ
ਇੱਕ ਤਾਂ ਫਿਲਮ ਦੀ ਤੂੰ ਪ੍ਰਮੋਸ਼ਨ ਕਰਨ ਵਾਸਤੇ ਆਏਆ। ਚਲੋ ਮੈਂ ਬਾਅਦ ਚੋਂ ਕਰਨਾ ਤਾਹਾਨੂੰ।
ਚਲ ਠੀਕ ਐ।